ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ।
ਵਧੀਆ ਜੀ ਤੁਸੀਂ ਦੱਸੋ ਠੀਕ ਹੋ।
ਹਾਂਜੀ ਹਾਂਜੀ ਵਧੀਆ ਹੋਰ ਕੀ ਕਰ ਰਹੇ ਹੋ।
ਬਸ ਕੁਛ ਨਹੀ ਬੈਠੇ ਸੀਗੇ ਨਾਸ਼ਤਾ।
ਅੱਜ ਅਸੀਂ ਬਸ ਹੁਣੇ ਨਾਸ਼ਤਾ ਕਰਕੇ ਉਠੇ ਸੀ। ਮੈ ਕਿਆ ਮੈ ਪੁੱਛਾ ਤੁਹਾਨੂੰ ਕਾਫੀ ਟੈਮ ਹੋਗੇਆ ਸਾਡੀ ਗੱਲ ਨਹੀਂ। ਹੋਈ ਸੀ
ਚੰਗਾ ਕੀਤਾ ਫੋਨ ਕੀਤਾ।
ਹਾਂਜੀ ਹੋਰ ਬਸ ਵਧੀਆ।
ਹੈਵੇ ਕੁਛ ਨਹੀ ਅਸੀ ਬੈਠੇ- ਇਕੱਠੇ ਸੀਗੇ ਅਸੀ ਬੱਚਿਆਂ ਨਾਲ ਇਹ ਗੱਲਾਂ ਕਰਦੇ ਸੀ ਕਿ ਮਹਿੰਗਾਈ ਕਿਨੀ ਵੱਧ ਗਈ ਹੈ।
ਉਹ ਤਾਂ ਹੈਹੀ ਦੇਖੋ ਤੇ ਜਿਨਾ ਮਰਜੀ ਤੁਸੀ- ਕਮਾਈ ਜਾਓ ਤੁਹਾਨੂੰ ਪੈਸਾ ਘੱਟ ਹੀ ਲਗਦਾ ਹੈ। ਜਿਨਾ ਕਿਉਕਿ ਇਨੀ ਮਹਿੰਗਾਈ ਹੋ ਚੁੱਕੀ ਹੈ। ਸੋਨੇ ਦਾ ਹੀ ਰੇਟ ਵੇਖ ਲੋ ਕਿੰਨਾ ਵਧੇਆ ਹੋਇਆ।
ਉਹੀ ਨਾ ਆਖਦੀ ਪਈ ਸੀ। ਮੈ ਕਿਹਾ ਮਹਿੰਗਾਈ ਇਨੀ ਵੱਧ ਗਈ ਹੈ। ਬੰਦਾ ਕੀ ਕਰੇ ਇਕਲਾ ਬੰਦਾ ਤਾਂ ਹੋਈ ਨ ਗੁਜਾਰਾ ਹੀ ਨਹੀ ਹੋ ਸਕਦਾ ਨਾ ਇਕਲੇ- ਬੰਦਾ ਕੰਮ ਕਰੇ ਤੇ-
ਨਹੀ ਜੀ ਨਹੀ ਇਕਲੇ ਬੰਦੇ ਤੇ ਕਮਾਈ ਨਾਲ ਕਿਥੇ ਘਰ ਚੱਲਦੇ ਨੇ ਇਹ ਤਾਂ ਦੋਨੋ ਮੀਆਂ ਵੀ- ਜੀਨੂੰ ਕਮਾਣਾ ਪੈਦਾ ਤਾਂ ਕੰਮ ਹੁੰਦਾ-
ਹਾਂਜੀ- ਹਾਂਜੀ ਮੈ ਕਿਹਾ। ਇਨੀ ਮਹਿੰਗਾਈ ਹੋ ਗਈ ਹੈ। ਅਤੇ ਬੰਦਾ ਕੁਛ ਲੈਣ ਲਗੇ ਵੀ ਦਸ ਵਾਰੀ ਸੋਚਦਾ ਕਿ ਲਵਾ ਨਾ ਲਵਾ-
ਬਿਲਕੁਲ ਜੀ ਬਿਲਕੁਲ ਹੁਣ ਦੇਖੋ ਸਾਡੇ ਟੈਮ- ਤੇ ਪੈਲਾ ਅਸੀ ਜੋ ਚੀਜਾ ਲੈ ਕੇ ਆਉਂਦੇ ਸੀਗੇ- ਜਿਵੇ ਪੈਨਸਿਲ ਸੈਟ ਲੈ ਲੋ- ਇਕ ਰੁਪਏ ਦੀ ਪੈਨਸਿਲ ਮਿਲਦੀ ਸੀ ਹੁਣ ਦੇਖੋ ਦਸ ਰੁਪਏ ਦੀ ਪੰਜ ਰੁਪਏ ਦੀ- ਕਈ ਤਾਂ ਹੋਰ ਮਹਿੰਗੀਆਂ ਨੇ ਤੇ- ਉਹੀ ਦੇਖਲਓ ਕਿ ਇਹ ਜਿਹੜੀ ਛੋਟੀ- ਛੋਟੀ ਚੀ ਜਾ ਜੋ ਸਬ ਨੂੰ ਹੀ ਚਾਈਦੀਆ ਆਉਦੀਆਂ ਨੇ ਉਹਨਾ ਦੇ ਹੀ ਏਡੇ ਰੇਟ ਵ- ਗਏ ਨੇ ਤੇ ਬਾਕੀ ਚੀਜਾ ਤੇ ਕਿਥੇ ਹੀ ਜਾਣਗੀਆਂ-
ਹੂੰ - ਹਾਂਜੀ- ਹਾਂਜੀ ਉਹੀ ਤਾਂ ਗੱਲ ਹੈ। ਮੈ ਉਹਨਾ ਨੂੰ ਇਹੀ ਕਹਿਦੀ ਸੀ ਮੈ ਕਿਹਾ ਕਿਸ ਟੈਮ ਕੀਸੀ। ਪੈਲੇ ਸਾਡੇ ਵਾਲੇ ਅਹ ਅਸੀ ਬੋਤ ਛੋਟੇ ਸੀਗੇ ਸਾਡੇ ਜਦੋ- ਦਾਦਾ ਜੀ ਸੀ ਉਹ ਆਖਦੇ ਹੁੰਦੇ ਸੀ ਜਿਹਦੇ ਕੋਲ- ਟੀ ਵੀ ਹੁੰਦੀ ਸੀ ਨਾ ਉਹਨੂੰ ਬੋਤ ਅਮੀਰ ਮੰਨਿਆ ਜਾਦਾ ਸੀ-
ਹਾਂਜੀ-
ਹਮ ਤੇ ਉਹੀ ਗੱਲ ਕਹਿੰਦੇ ਦੇਖ ਲਓ- ਜਣੇ ਘੜੇ ਪੈਲੇ ਦਾ ਟਾਈਮ ਕੁਛ ਹੋਰ ਸੀ ਪੈਲੇ ਤਾਂ- ਸੌ ਰੁਪਏ ਦੇ ਵਿਚ ਪੂਰਾ ਹਰ ਚੀਜ ਆ ਜਾਂਦੀ ਸੀ, ਹਰ ਚੀਜ ਰਾਸ਼ਨ- ਵਾਸ਼ਨ ਪੂਰਾ ਘਰ 'ਚ ਭਰਿਆ ਜਾਦਾ ਸੀ।
ਬਹੁਤ ਕੁਛ ਹੋ ਗਿਆ ਸੀ ਜਿਹਨੂੰ ਜਿਹਦੇ ਕੋਲ ਸੌਰਪ ਹੁੰਦਾ ਸੀ ਉਹ ਅਮੀਰ ਹੁੰਦਾ ਸੀ।
ਉਹੀ ਨਹੀ ਤਾਂ ਸਾਡੇ ਟਾਈਮ 'ਚ ਜਦੋ ਅਸੀ ਆਪਣੇ ਜਿਵੇ ਮੈ ਵੀ ਆਪਣੇ ਦਾਦਾ- ਪੈਸੇ ਲੈਦੀ ਹੁੰਦੀ ਸੀ ਨਾ, ਤੇ ਇਕ ਰੁਪਇਆ ਦੋ ਰੁਪਇਆ ਮਿਲਦਾ ਹੁੰਦਾ ਸੀ ਸਾਨੂੰ। ਤੇ ਅਸੀ ਉਸ 'ਚ ਇਡੇ ਖੁਸ਼ ਹੁੰਦੇ ਸੀਗੇ ਕਿ ਸਾਨੂੰ ਪਤਾ ਨੀ ਕੀ ਦੁਨੀਆਂ ਮਿਲ ਗਈ ਹੈ। ਤੇ ਅਜ ਕਲ ਦੇ ਬੱਚਿਆਂ ਨੂੰ- ਪੰਜ ਸੌ ਰੁਪਏ ਤੋਂ ਘਟ ਦਿਓ ਤੇ ਉਹਨਾ ਦਾ ਮੂੰਹ ਬਣ ਜਾਦਾ ਵੀ ਹਾਂ ਇਕ ਨੋਟ ਦੇ ਰੇ ਓ ਤੇ ਕਮ ਸੇ ਕਮ ਪੰਜ ਸੌ ਦਾ ਤੇ ਦਿਓ।
ਹੁਣ ਕਿਤੇ ਜਾਈਏ ਨਾ ਅਸੀ, ਤੇ ਉਥੇ ਜਾ ਕੇ ਫੇਰ ਸਾਨੂੰ ਪਤਾ ਕੀ- ਸੌ- ਦੋ ਸੌ ਵਾਲਾ ਹੁਣ ਤਾਂ ਅਜ ਕਲ ਛੋਟੇ ਬੱਚਿਆਂ ਨੂੰ ਵੀ ਨਹੀ ਦਿਤਾ ਜਾਂਦਾ, ਅਜ ਕਲ ਤਾਂ ਪੰਜ ਸੌ ਦਾ ਹੀ ਦਿਤਾ ਜਾਂਦਾ।
ਸਹੀ ਗੱਲ ਹੈ। ਇਸ ਤੋਂ ਜ਼ਿਆਦਾ ਤਾਂ ਦੇਖੋ ਸਾਡਾ ਖਾਣ- ਪੀਣ 'ਚ ਲੰਘ ਜਾਦਾ ਜੇ ਬਾਹਰ- ਅਗਰ ਆਪਾ ਕਿਧਰੇ ਬੈਠੀਏ ਖਾਣ, ਤੇ ਰੋਟੀ ਖਾਣ ਵੀ ਜਾਈਏ- ਪੰਜ ਸੌ ਤੇ ਕਿਥੇ ਲਗਦਾ, ਹਜ਼ਾਰ ਪੰਦਰਾਂ ਸੌ ਲੱਗਦਾ ਜੇ।
ਹਾਂਜੀ- ਹਾਂਜੀ।
ਕੋਈ ਤੇ ਕੋਈ ਹਾਲ ਨੀ ਹੈਗਾ ਕਿਉਕਿ ਅਸੀ- ਸੋਚਦੇ ਹੁੰਦੇ ਸੀਗੇ ਵੀ ਚਲ ਆਪਾ ਵੱਡੇ ਹੋਵਾਂਗੇ ਕਮਾਵਾਂਗੇ ਤੇ ਪਤਾ ਨੀ ਕੀ- ਕਰ ਲਾਗੇ ਕਿਹੜੇ ਮਹਿਲ ਪਾਲਾਗੇ ਤੇ ਜਿਹੜੀ ਹੁਣ ਕਮਾਈ ਹੈ ਜਿਹੜੇ ਏ ਮਹਿਲ ਹੈ। ਜਿਨੇ ਇਹਨਾ ਨੂੰ ਵੀ ਸਾਂਭ ਲਿਆਓਈ ਬੜੀ ਵੱਡੀ ਗੱਲ ਹੈ।
ਹਾਂਜੀ ਉਹੀ ਤੇ ਮੈ ਦਸਿਆ ਮੈ ਕਿਹਾ ਬੱਚਓ, ਇਨੀ ਮਹਿੰਗਾਈ ਹੋ ਗਈ ਹੈ ਹੁਣ ਕੀ ਕਰੀਏ। ਕਿੱਦਾਂ ਕਰੀਏ ਤੁਸੀ ਮਨੋ ਕਿ ਗੋਲਡ ਕਿਨਾ ਮਹਿਗਾ ਹੋ ਗਿਆ।
ਹੂੰ। ਬਸ ਐ ਤਾਂ ਹੈ ਹੀ, ਉਹ ਦੇਖੋ ਪਹਿਲਾ ਦੇਖੋ ਚਾਂਦੀ- ਕਿੰਨੀ ਕਿਵੇਂ ਸੀਗੀ ਚਾਂਦੀ ਨੂੰ ਕੋਈ ਪੁੱਛਦਾ ਨੀ ਸੀਗਾ। ਰੂਲਦੀ ਹੁੰਦੀ ਸੀ, ਤੇ ਹੁਣ ਚਾਂਦੀ ਦਾ ਰੇਟ ਦੇਖੋ,
ਹਾਂਜੀ- ਹਾਂਜੀ ਹਾਂਜੀ, ਅਸੀਂ ਵਿਆਹ ਚ ਜਾਣਾ ਸੀ ਅਸੀਂ ਸੋਚਿਆ ਸੀ। ਕਿ ਅਸੀਂ ਕੁਛ ਗੋਲਡ ਦਾ ਦੇ ਦੇਈ ਏ। ਕੁੜੀ ਦਾ ਵਿਚਾਰੇ 'ਚਦਾਨ ਤੇ ਅਸੀਂ ਉਹੀ ਸੋਚਿਆ ਸੀ ਕਿ ਚਲੋ ਚੰਗੀ ਗੱਲ ਹੈ ਅਸੀਂ ਦੇਵੇ ਪਰ ਉਹੀ ਹੈ ਨਾ ਗੋਲਡ ਕਿੰਨਾ ਮਹਿੰਗਾ। ਕੀ ਕਰੀਏ ਕਿੰਨੀ ਮਹਿੰਗਾਈ ਵਧੀ ਹੋਈ ਹੈ, ਦੱਸੋ ਕੀ ਕਰੀਏ।
ਐ ਤਾਂ ਹੈ ਹੀ। ਔ ਇੰਨੀ ਮਹਿੰਗਾਈ ਹੋ ਚੁੱਕੀ ਹੈ ਕਿ ਜਿਹੜਾ ਮੈਂ ਤਾਂ ਵੈਸੇ ਦੇਖਿਆ ਸੀ ਅਸੀਂ ਨਾ ਮਹਿਲੇ ਜਦੋਂ ਛੋਟੀ ਜਿਹੀ ਸੀ ਮੈਂ ਤਾਂ ਮੇਰੇ ਦਾਦਾ ਜੀ ਨੇ ਨਾ ਮੈਨੂੰ ਟੋਪਸ ਲੈ ਕੇ ਦਿੱਤੇ ਸੀ ਗੋਲਡ ਦੇ। ਤੇ ਉਸ ਟਾਈਮ ਤੇ ਉਹ ਸੀਗੇ ਪੰਜ ਹਜ਼ਾਰ ਦੇ। ਮਤਲਬ ਵੀ ਜਦੋਂ ਆਪਾਂ ਲੈ ਕੇ ਆਏ ਸੀਗੇ, ਤੇ ਹੁਣ ਉਹਨਾਂ ਦਾ ਰੇਟ, ਪਤਾ ਕਰਰਾਇਆ ਢਾਈ ਲੱਖ ਦੇ ਹੋਏ ਪਏ ਨੇ ਉਹ ਮੈਂ ਤਾਂ ਹੈ, ਢਾਈ ਲੱਖ। ਤੇ ਐ ਉ ਓਹੀ ਟੋਪਸ। ਜੋ ਪੰਜ ਹਜ਼ਾਰ ਦੇ ਲਿੱਤੇ ਸੀਗੇ, ਇਹ ਤਾਂ ਜਿੰਨਾਂ ਨੇ ਪੁਰਾਣੇ ਟਾਈਮ ਤੇ ਸੋ- ਸੋਨਾ ਬਣਾ ਲਿਆ ਉਹ ਅਮੀਰ ਐ ਇਸ ਟਾਈਮ ਤੇ ਤਾਂ ਕੋਈ ਸੋਨੇ ਲੈਣ ਜੋਗਾ ਨੀ ਹੈਗਾ।
ਹੂੰ। ਸਹੀ ਗੱਲ ਹੈ ਉਹੀ ਤੇ। ਅਸੀਂ ਨਾ ਉਸ ਟਾਈਮ ਚ ਜਦੋਂ ਮੰਮੀ ਇਹਨਾਂ ਨੇ ਇਹਨਾਂ ਨੇ ਬਣਾ ਲਏ ਸੀ ਨਾ। ਉਹ ਟਾਈਮ ਨਾ ਬਹੁਤ ਸਸਤਾ ਸੀ ਓਸ ਟੈਮ ਪੰਜ ਹਜ਼ਾਰ ਰੁਪਏ ਤੋਲਾ ਮਿਲ ਜਾਂਦਾ ਸੀਗਾ ਸਾਨੂੰ।
ਹੂੰ ਉਹੀ ਮੈਂ ਕਹਿ ਰਿਹਾ ਸਾਡੇ ਤੇ ਇੱਥੇ ਵੀ ਹੁਣ ਜਿਹੜਾ ਪਹਿਲੇ ਮਤਲਬ ਮੇਰੀ ਦਾਦੀ ਜੀ ਨੇ ਲਿੱਤਾ ਸੀ ਸੋਨਾ ਆ ਮੇਰੀ ਮੰਮੀ ਦਾ ਸੀਗਾ। ਉਹੀ ਹੈਗਾ ਹੁਣ ਸਾਡੇ ਕੋਲ ਅਸੀਂ ਕਿਨੇ ਆ ਐਦਾ ਹੀ ਪਰ ਆ ਹੀ ਰੱਖ ਲਓ ਹੋਰ ਨਵੇਂ ਬਣਾਉਣ ਦਾ ਕੋਈ ਨੀ।
ਤੇ ਨਾ ਬੰਦੇ ਨੂੰ ਪੂਰੀ ਕਮਾਈ ਲਾਉਣੀ ਪੈਂਦੀ ਹੈ, ਪੂਰੀ ਸਾਲ ਦੀ ਕਮਾਈ।
ਸਹੀ ਗੱਲ ਹੈ। ਅਸੀਂ ਤਾਂ ਖੁਦ ਹੀ ਸੋਚਦੇ ਹੁਣ, ਜਿਵੇਂ ਮਹੀਨੇ ਦੀ ਇੰਨੀ ਤਨਖਾਹ ਨੀ ਹੁੰਦੀ, ਜਿੰਨੇ ਦਾ ਸਾਡਾ ਖਰਚਾ ਹੋ ਜਾਂਦਾ। ਹੈਗਾ ਇੱਕ ਬੰਦੇ, ਬੱਚਿਆਂ ਦਾ ਵੀ ਦੇਖੋ ਸਾਡੇ ਜ਼ਮਾਨੇ ਦੇ ਦੇਖੋ, ਜਿਹੜੇ ਸਕੈਚ ਕਲਰ ਸੀਗੇ ਦਸ ਰੁਪਏ ਦੇ ਆਉਂਦੇ ਸੀ, ਹੁਣ ਦੇਖੋ ਦੋ ਸੌ ਰੁਪਏ ਦਾ ਡੱਬਾ ਆਉਂਦਾ ਜੇ
ਦੇਖ ਲੋ
ਇਹੀ ਦੇ ਦੇਖ ਲੈ, ਐ ਚੀਜ 'ਚ ਕਿੰਨਾ ਫਰਕ ਹੈਗਾ।
ਬਹੁਤ ਫ਼ਰਕ ਹੋ ਗਿਆ ਵਾ ਯਾਰ, ਹਰ- ਹਰ ਚੀਜ਼ਾਂ 'ਚ ਨਾ, ਬਹੁਤ ਮਹਿੰਗਾਈ ਹੋ ਗਈ ਹੈ। ਮਹਿੰਗਾਈ ਨੂੰ ਵੇਖ ਕੇ ਹੀ ਨਾ ਘਰ ਦੇ ਵਿੱਚ ਨਾ ਬੰਦਾ ਸੋਚਦਾ ਹੈ ਕਿ ਯਾਰ, ਇਹ ਚੀਜ਼ ਹੋਣੀ ਚਾਹੀਦੀ ਹੈ ਮਤਲਬ ਲੈ ਕੇ ਆਈਏ, ਨਾ ਲਾਈਏ।
ਹਮ।
ਹਨ ਤਾਂ ਕਰਕੇ, ਹਮ
ਬਿਜਲੀ ਦੇਖ ਲਓ ਤੁਸੀਂ, ਹੁਣ ਦੇਖੋ ਗਰਮੀ ਇੰਨੀ ਹੈਗੀ ਹੈ ਇੱਕੱਥੇ ਬਿਨਾਂ ਏ ਸੀ ਕੁਲਰ ਦੇ, ਰਿਹਾ ਨਹੀਂ ਜਾਂਦਾ। ਤੇ ਬਿੱਲ ਦੇਖੋ ਕਿੰਨੇ ਕਿੰਨੇ ਆਉਂਦੇ ਨੇ, ਹੁਣ ਜਿਵੇਂ ਜੋ ਚੀਜ਼ ਚਾਹੀਦੀ ਹੈ, ਹੁੰਨ ੳ ਤਾਂ ਚਾਹੀਦੀ ਹੈ ਦੇਖੋ, ਫਰੀ ਚਾਹੀਦਾ, ਕੂਲਰ ਚਾਹੀਦਾ, ਏ ਸੀ ਚਾਹੀਦਾ ਹੈਗਾ, ਹੁਣ ਇਹਨਾ ਰੇਟ ਦੇਖੋ, ਕਿਸ ਤਰੀਕੇ ਨਾਲ ਪਹੁੰਚ ਰਹੇ ਨੇ।
ਹਮ, ਉਹੀ ਤਾਂ ਗੱਲ ਹੈ।
ਅਸੀਂ ਉਹੀ ਦੇਖਦੇ ਹਾਂ, ਕਿ ਗਰਮੀ ਇੰਨੀ ਹੈ ਗਰਮੀ ਬਿਨਾ ਏ ਸੀ ਦੇ ਬੈਠਿਆ ਵੀ ਨੀ ਜਾਂਦਾ, ਤੇ ਫੇਰ ਅਸੀ ਬਿੱਲ ਦੇਖਦੇ, ਫੇਰ ਅਸੀਂ ਕਹਿੰਦੇ ਥੋੜੀ ਦੇਰ ਬੰਦ ਹੀ ਕਰ ਦੋ।
ਹਾਂ।
ਤੇ ਉਸ ਤੋਂ ਬਾਅਦ ਵੀ, ਅਸੀਂ ਦੇਖੀਏ ਤੇ ਹੋਰ ਚੀਜ਼ ਮਹਿੰਗੀ ਦੇਖੋ, ਸਿਲੰਡਰ ਦੇਖ ਲ ਤੁਸੀਂ ਸਿਲੰਡਰ ਕਿੰਨਾ ਮਹਿੰਗਾ ਹੋ ਗਿਆ, ਹਜ਼ਾਰ ਰੁਪਏ ਦਾ ਸਿਲੰਡਰ ਮਿਲਦਾ ਜੀ
ਸਿਲੰਡਰ ਹੀ, ਇੰਨਾ ਮਹਿੰਗਾ ਹੋ ਗਿਆ ਹੈ ਪਿੱਛੇ ਜਿਹੇ ਬਲੈਕ ਦੇ ਉੱਤੇ, ਤਿੰਨ ਹਜ਼ਾਰ ਦੇ ਸਿਲੰਡਰ ਵਿਕਦੇ ਪਏ ਸੀਗੇ।
ਹਮ। ਚਲੋ ਅਸੀਂ ਤੇ, ਮੈਂ ਤਾਂ ਪਹਿਲਾਂ ਹੀ ਜ ਤੁਹਾਨੂੰ ਪਤਾ ਚੱਲ ਹੀ ਗਿਆ ਸੀਗਾ ਨਾ, ਹੁਣ ਦੋ ਸਿਲੰਡਰ ਸਾਡੇ ਕੋਲ ਤਿੰਨ ਸੀਗੇ ਅਸੀਂ ਤਿੰਨ ਸਿਲੰਡਰ ਭਰਵਾ ਕੇ ਰੱਖੇ ਹੋਏ ਸੀਗੇ, ਮੈਂ ਕਿਹਾ ਚੱਲ ਦੋ ਮਹੀਨੇ ਤੋਂ ਆਰਾਮ ਨਾਲ ਕੱਟਣਗੇ ਨਾ ਸਾਡੇ ਉਸ ਤੋਂ ਬਾਅਦ ਫਿਰ ਚਲੋ, ਠੀਕ ਹੋਈ ਗਿਆ ਮਾਹੌਲ ਤੇ ਹੁਣ ਵੀ ਕਿਹੜਾ ਮਿਲਦਾ ਦੇ ਪਏ ਨੇ ਚੱਜ ਨਾਲ, ਇੱਕ ਸਿਲੰਰ ਮਿਲਦਾ ਇੱਕ ਮਹੀਨੇ 'ਚ।
ਹਾਂਜੀ, ਹਾਂਜੀ, ਹਾਂਜੀ। ਹਾਂਜੀ, ਹੁਣ ਪੂਰਾ ਉਹ ਮਹੀਨਾ ਪਤਾ ਕੀ ਹੈ, ਜਦ ਤੱਕ ਤੀਹ ਦਿਨ ਨਾ ਹੋ ਜਾਣ, ਹੁਣ ਓ ਸਿਲੰਡਰ ਵੀ ਨਹੀਂ ਦੇਂਦੇ।
ਤੁਸੀਂ ਬੁੱਕ ਵੀ ਨਹੀਂ ਕਰ ਸਕਦੇ, ਤੀਹ ਦਿਨ ਪੂਰੇ ਨਾ ਹੋਣ ਤੇ
ਕਰਦੇ ਵੀ ਨਹੀਂ, ਉਹਨਾਂ ਕੋਲ ਸਾਰੀ ਹਿਸਟਰੀ ਰਹਿੰਦੀ ਆ।
ਹਾਂ ਦੇਖੋ, ਪਰ ਜਿਵੇਂ ਕਿ ਸਾਡੇ ਤਾਂ ਇਥੇ, ਘਰ ਆਇਆ ਗਿਆ ਵੀ ਇਨਾ ਹੁੰਦਾ ਛੁੱ ਚੱਲ ਰਹੇ ਨੇ, ਕਦੀ ਦੀਦੀ ਆ ਰਹੇ ਨੇ, ਕਦੇ ਕੋਈ ਆ ਰਿਹਾ, ਹੁਣ ਇੰਨੇ
ਓਦਾਂ ਵੈਸੇ ਮੈਨੂੰ, ਹਮ -ਹਮ, ਉ ਓਦਾਂ ਵੈਸੇ ਮੈਨੂੰ ਇੱਕ ਗੱਲ ਦੱਸੋ? ਜੇ ਅਗਰ ਕਿਸੇ ਦੇ ਘਰ 'ਚ ਵਿਆਹ ਵੀ ਹੋਵੇ, ਫਿਰ ਉਹਨੂੰ ਕਿਵੇਂ ਕਰਨਾ ਹੁੰਦਾ, ਫਿਰ ਸਿਲੰਡਰ ਬੁੱਕ ਕਿਵੇਂ ਕਰੇਗਾ, ਉਹ ਅਗਲਾ ਬੰਦਾ?
ਉਹੀ ਤਾਂ ਦਿੱਕਤ ਹੈ ਤਾਂ ਮੰਗ ਮੰਗਾ ਕੇ ਕੰਮ ਹੁੰਦਾ, ਹੁਣ ਅਸੀਂ ਦੇਖੋ ਮੇਰੇ ਘਰ ਹੁਣ ਇੱਧਰ ਸੀਗੀਆਂ ਦੀਦੀ ਆਏ ਸੀ, ਦੀਦੀ ਦੇ ਬੱਚੇ ਆਏ ਸੀਗੇ। ਦੂਜੀ ਦੀਦੀ ਵੀ ਆਏ ਸੀਗੇ, ਭੂਆ ਜੀ ਵੀ ਆਏ ਸੀਗੇ ਕਿ ਇੰਨੇ ਰਿਸ਼ਤੇਦਾਰ ਆ ਜਾਂਦੇ ਨੇ, ਉਸ ਤੋਂ ਬਾਅਦ ਉਧਰ ਰਸੋਈ ਚ ਤਾਂ ਖੜਾ ਪੈਣਾ ਹੋਣਾ ਹੀ ਪਏਗਾ, ਰੋ ਸਬਜ਼ੀ ਬਣਾਣੀ ਪਏਗੀ ਸਾਡਾ ਸਿਲੰਡਰ ਖਤਮ ਹੋ ਗਿਆ। ਨਾ ਸਿਲੰਡਰ ਬੁੱਕ ਕਰ ਰਹੇ ਨਾ ਕੁਛ। ਤੇ ਫੇਰ ਅਸੀਂ ਆਪਣੇ ਪੜੋਸੀਆਂ ਤੋਂ ਲਿੱਤਾ ਸਿਲੰਡਰ ਉਹਨਾਂ ਕੋਲ ਭਰਿਆ ਹੋਇਆ ਸੀਗਾ, ਉਹ ਕਹਿੰਦੇ ਚਲੋ ਸਾਡੇ ਤੋਂ ਲੈ ਲੋ।
ਪਤਾ ਅੱਜ-ਕੱਲ੍ਹ ਤੇ ਸਿਲੰਡਰ ਨੂੰ ਹੀ ਸੋਨਾ ਸਮਝਦੇ ਆ, ਪੜੋਸੀ ਵੀ ਨਹੀਂ ਦਿੰਦੇ।
ਹਾਂ ਐ ਤਾਂ ਗੱਲ, ਪਰ ਉਹ ਉਹਨਾਂ ਨਾਲ ਚਲੋ ਸਾਡੇ ਵੀ ਹੈ, ਗੱਲ ਬਾਤ ਥੋੜ੍ਹੀ ਨਾ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਦੇ ਦਿੰਨੇ ਆ ਕਦੀ ਕਦਾਰ ਜਿਵੇਂ
ਹਾਂਜੀ, ਹਾਂਜੀ। ਪਰ ਉਹ ਤਾਂ ਹੈ, ਪਰ ਲੇਕਿਨ ਕਈ ਜਗ੍ਹਾ ਤੇ ਨਾ ਪੜੋਸੀ ਵੀ ਨੀ ਦਿੰਦੇ। ਹੁਣ ਪਿੱਛੇ ਜੇ ਅਸੀਂ ਗਏ ਹੋਏ ਸੀਗੇ ਆ! ਮੰਮੀ ਦੇ ਘਰ ਤੇ ਮੰਮੀ ਦਾ ਸਿਲੰਡਰ ਖਤਮ ਹੋ ਗਿਆ, ਸਾਹਮਣੇ ਬੁੱਢੀ ਰਹਿੰਦੇ ਨੇ ਉਹਨਾਂ ਦੇ ਵਿਚਾਰੇ ਕੀ ਹੋਇਆ ਉਹਨਾਂ ਦਾ ਸਿਲੰਡਰ ਨਾ, ਉਹਨਾਂ ਨੇ ਆਪਣੀ ਭਰਜਾਈ ਨੂੰ ਦੇ ਦਿੱਤਾ ਸੀ ਮਾਮੀ ਜੀ ਨੂੰ
ਹਮ।
ਅੱਗੋਂ ਉਹਨਾਂ ਦਾ ਸਿਲੰਡਰ ਖ਼ਤਮ ਹੋਣ ਲੱਗਾ, ਦੱਸੋ ਹੁਣ ਕੀ ਕਰੀਏ? ਉਹ ਨਾ ਬੁੱਕ ਹੋ ਰਿਹਾ ਸੀ ਨਾ ਕੁਛ, ਮਹੀਨੇ ਤੋਂ ਪਹਿਲੇ ਬੁੱਕ ਨਹੀਂ ਸੀ ਹੋਣਾ, ਜਿਹੜਾ ਉਹਨਾਂ ਨੇ ਬੁੱਕ ਕੀਤਾ ਸੀ ਉਹ ਹੁਣ ਜਿਵੇਂ ਮੰਨ ਲਓ ਇੱਕ ਤਰੀਕ ਸਿਲੰਡਰ ਹੋਣਾ ਸੀ ਉਹ ਬੁੱਕ ਖੁਆਲੀ ਹੋਣਾ ਸੀ ਤੇ ਸੋਲ੍ਹਾਂ ਤਰੀਕ ਨੂੰ ਬੁੱਕ ਹੋਣਾ ਸੀ ਪੰਦਰਾਂ ਦਿਨ ਦਾ ਗੈਪ ਸੀਗਾ।
ਹੂ।
ਤੇ ਹੁਣ ਉਹ ਕੀ ਕਰਦੇ, ਉਹਨਾਂ ਨੇ ਕਿਸੇ ਕੋਲ ਮੰਗਿਆ ਤੇ ਉਹਨਾਂ ਨੇ ਸਾਫ਼ ਈ ਮਨਾ ਕਰਤਾ। ਅਤੇ ਪਤਾ ਕੀ ਆ ਅੱਜ ਕੱਲ੍ਹ ਸਿਲੰਡਰ ਵੀ ਉਹਨਾਂ ਨੂੰ ਐ ਲੱਗਦਾ ਸੋਨਾ ਐ।
ਸਹੀ ਗੱਲ ਐ, ਹੁਣ ਖੁਦ ਨਾ ਮੈਂ ਤਾਂ ਹੁਣ ਉਧਰ ਮੰਮੀ ਵੱਲ ਗਈ ਸੀ ਨਾ ਉਹਨਾਂ ਨੂੰ ਇੰਡਕਸ਼ਨ ਦੇ ਕੇ ਆਈ ਸੀ। ਮੈਂ ਕਿਹਾ ਤੁਸੀਂ ਇਸ ਤੇ ਰੋਟੀ ਸਬਜ਼ੀ ਥੋੜ੍ਹਾ ਬਹੁਤ ਬਣਾ ਲਿਆ ਕਰੋ, ਵੀ ਜਿਵੇਂ ਸਿਲੰਡਰ ਤੁਹਾਡਾ ਖਤਮ ਹੋ ਜੀਆ ਕਰੇ। ਕਹਿੰਦੇ ਇਹਦੇ ਨਾਲ ਬਿਜਲੀ ਦਾ ਬਿੱਲ ਆਏਗਾ, ਮੈਂ ਕਿਹਾ ਰੋਟੀ ਤਾਂ ਫੇਰ ਵੀ ਬਣਾਣੀ ਐ ਖਾਣੀ ਤਾਂ ਤੁਹਾਨੂੰ ਪੈਏ ਗੀ ਹੀ ਤੇ ਉਹ ਤਾਂ ਕੋਈ ਫ਼ਿਰ ਫ਼ਿਰ ਪੈਂਦਾ ਹੀ ਨੀ ਕਹਿੰਦੇ ਐ ਵੀ ਠੀਕ ਹੈ, ਹੁਣ ਥੋੜਾ ਸਮਾਨ ਉਹ ਕਦੀ ਅੱਧਾ ਇੱਧਰ ਉਹਦੇ ਤੇ ਬਣਾ ਲੈਂਦੇ ਨੇ, ਚੁੱਲੇ ਤੇ ਕਦੀ ਏਦੇ ਇੰਡਕਸ਼ਨ ਤੇ ਬਣਾ ਲੈਂਦੇ ਨੇ। ਮੈਂ ਕਿਹਾ ਐਵੇਂ ਕਮ ਤੋਂ ਕਮ ਐ ਹੋਏਗਾ ਕਿ ਸਿਲੰਡਰ ਸਾਡੇ ਕੋਲ ਰਹੇਗਾ ਕੁਛ ਨਾ ਕੁਛ ਸਾਡੇ ਕੋਲ ਹੈਗਾ ਤੇ ਸਹੀ ਨਾ ਓਪਸ਼ਨ!
ਹਾਂਜੀ ਹਾਂਜੀ, ਸਹੀ ਗੱਲ ਆ। ਮੈਨੇਜ ਤਾਂ ਕਰਨਾ ਪੈਂਦਾ ਨਾ ਫਿਰ। ਮਹਿੰਗਾਈ ਐਨੀ ਏ ਕੀ ਕਰੇ ਬੰਦਾ, ਕੀ ਨਾ ਕਰੇ?
ਇੱਥੋਂ ਤਾਂ ਚਲੋ ਅਸੀਂ ਦੇਖ ਲੈਂਨੇ ਆਂ, ਮੰਮੀ ਕੋਲ ਤਾਂ ਫ਼ਿਰ ਐ ਹੀ ਹੁੰਦਾ ਨਾ ਉਹਨਾਂ ਦੇ ਗੋਡੇ ਵੀ ਚੱਲਦੇ ਨੇ, ਮਤਲਬ ਕੀ ਕਿਸੇ ਦੇ ਘਰ ਜਾਂਦੇ ਨੀ ਮਿਲਣਾ ਕੋਈ ਹੈ ਨੀ ਤੇ ਮੈਂ ਉਹ ਹੀ ਕਹਿ ਰਿਹਾ ਸੀ ਮੈਂ ਕਿਹਾ ਤੁਸੀਂ ਕੋਈ ਗੱਲ ਨੀ ਆਪਣਾ ਦੇਖੋ ਕਹਿੰਦੇ ਬਿਜ ਬਿਜਲੀ ਦਾ ਬਿੱਲ ਵੱਧ ਆ ਜੇਗਾ। ਮੈਂ ਕਿਹਾ ਕੋਈ ਗੱਲ ਨੀ ਆਪਾਂ ਬਿਜਲੀ ਦਾ ਬਿੱਲ ਮੈਂ ਭਰ ਦਾਂਗੀ, ਚਿੰਤਾ ਨਾ ਕਰੋ ਤੁਸੀਂ। ਉਹ ਵੀ ਉਹ ਕਹਿੰਦੇ ਨੇ ਵੀ ਐਵੇਂ ਮਹਿੰਗਾਈ ਐੰਨੀ ਹੈਗੀ ਐ, ਉਹ ਮੈਂ ਕਿਹਾ ਹੁਣ ਹੈ ਤੇ ਹੈ, ਜੋ ਚੀਜ਼ ਚਾਹੀਦੀ ਉਹ ਤਾਂ ਚਾਹੀਦੀ ਐ।
ਹੁਣ ਮਹਿੰਗਾਈ ਨੂੰ ਵੇਖੋਗੇ ਤੇ ਫਿਰ ਹੁਣ ਖਾਣਾ ਪੀਣਾ ਵੀ ਤੇ ਬਹੁ ਹੈਗਾ ਹੀ ਹੈ। ਮਹਿੰਗਾਈ ਵੇਖ ਵੇਖਦੇ ਰਵਾਂਗੇ ਤਾਂ ਖਾਵਾਂਗੇ ਨਹੀਂ! ਕੀ ਕਰੀਏ?
ਬਿਲਕੁਲ ਜੀ ਬਿਲਕੁਲ ਐ ਹੀ ਗੱਲ।
ਹਾਂਜੀ ਉਹੀ ਹੈ ਨਾ ਇੱਕ ਇਹ ਪਤਾ ਕੀ ਹੈ ਇੱਕ ਘਰ 'ਚ ਜਿੰਨੇ ਮੈਂਬਰ ਹੈ ਉਨੇ ਕਮਾਣਗੇ ਤਾਂਹੀ ਚੱਲਣਾ ਘਰ।
ਮੈਂ ਤਾਂ ਹੈ ਦੇਖ ਹੁਣ ਮੈਂ ਵੀ ਕਮਾਨੀ ਆ, ਤੁਹਾਡੇ ਵੀਰ ਜੀ ਹੈਗੇ ਨੇ ਉਹ ਵੀ ਕਮਾਦੇ ਨੇ। ਤਾਂ ਕਰਕੇ ਥੋੜ੍ਹਾ ਬਹੁਤ ਬਣਦਾ ਐ ਸਾਡਾ ਖ਼ਰਚਾ। ਉਸ ਤੋਂ ਬਾਅਦ ਸਾਡਾ ਘਰ ਚੱਲਦਾ, ਨਹੀਂ ਤਾਂ ਇਕੱਲੇ ਐ ਕਮਾਣ ਤੇ ਸਾਡਾ ਕਿੱਥੇ ਬਣੇ।
ਜੀ ਜੀ ਜੀ।
ਬਿਲਕੁਲ, ਅੱਛਾ ਚਲੋ
ਉਹੀ ਚੀਜ਼ ਬਸ ਮੈਨੇਜ ਕਰਕੇ ਚੱਲਣਾ ਪੈਂਦਾ ਐ। ਜੇ ਅਗਰ ਮੈਨੇਜ ਕਰਕੇ ਨਾ ਚੱਲੀਏ ਤੇ ਸਾਰੇ ਸਿਸਟਮ ਖ਼ਰਾਬ ਐ। ਮਹਿੰਗਾਈ ਤੇ ਵੈਸੇ ਵਧੀ ਹੋਈ ਐ। ਔਰ ਫਿਰ ਦਿੱਕਤ, ਹਾਂਜੀ ਬਾਕੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ, ਅੱਜ ਤੁਹਾਡੇ ਨਾਲ ਸਾਰੀ ਗੱਲਾਂ ਕੀਤੀਆਂ।
ਹਾਂਜੀ ਹਾਂਜੀ ਚਲੋ ਠੀਕ ਐ ਜੀ, ਓਕੇ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ।